ਸਸ ਸ਼੍ਰੀ ਅਕਾਲ ਜੀ।
ਹਾਂਜੀ, ਸਸ ਸ੍ਰੀ ਅਕਾਲ ਜੀ ਕਿਵੇਂ ਓ?
ਹੋਰ, ਵਧੀਆ ਤੁਸੀਂ ਸੁਣਾਓ?
ਮੈਂ ਵੀ ਵਧੀਆ ਜੀ, ਕੀ ਕਰਦੇ ਸੀ?
ਘਰ ਬਸ ਬੈਠੇ ਵੇ।
ਅੱਛਾ ਜੀ।
ਬੱਚੇ ਕੀ ਕਰਦੇ ਆ?
ਵਦੀਆ, ਸਾਰੇ ਠੀਕ-ਠਾਕ।
ਹੋਰ, ਬੱਚੇ-ਬੁੱਚੇ ਕੀ ਕਰਦੇ?
ਬੱਚੇ, ਤੁਸੀਂ ਦੱਸੋ ਕੀ ਕਰਦੇ? ਆਪਣੇ ਚ ਪਹੁੰਚਣਾ ਈ ਨੀ
ਹਾਂਜੀ।
ਹੈਲੋ।
ਹੈਲੋ।
ਹਾਂਜੀ, ਮੈਂ ਕਿਹਾ ਹੋਰ ਦੱਸੋ? ਕੀ ਸ਼ੌਕ
ਬਸ ਵਦੀਆ ਸ਼ੌਂਕ ਮੇਰੇ, ਬਸ ਵਦੀਆ
ਹਾਂਜੀ, ਘੁੰਮਣ ਨੀ ਗਏ ਕਿਤੇ?
ਘੁੰਮ ਆਏ ਆ ਆਪਾਂ, ਪ੍ਹਾੜੀ ਲਾਕੇ ਚ ਬੱਚਿਆਂ ਨੇ ਇੰਜੋਏਮੈਂਟ ਕਰਲੀ, ਆਪਾ
ਅੱਛਾ ਜੀ।
ਹਾਂਜੀ, ਤੁਸੀਂ ਸੁਣਾਓ? ਛੁੱਟੀਆਂ ਵਿਚ ਬੱਚੇ ਕੀ ਕਰਦੇ ਆ?
ਮੈਂ ਖੁੱਦ ਬੱਚਾ ਏ।
ਅੱਛਾ।
ਘੁੰਮਣ ਨੀ ਗਏ ਛੁੱਟੀਆਂ ਚ
ਨਈ।
ਅੱਜ ਕੀ ਬਣਾਇਆ?
ਅੱਜ ਅਸੀ ਸ਼ਿਮਲਾ ਮਿਰਚ ਬਨਾਈ। ਤੁਸੀਂ ਦਸੋ?
ਅੱਛਾ, ਕਿੱਦਾਂ ਬਨਦੀ ਸ਼ਿਮਲਾ ਮਿਰਚ?
ਮੈਂ ਨੀ ਬਨਾਈ, ਮੰਮਾ ਨੇ ਬਨਾਈ।
ਮੰਮਾਂ ਨੇ ਬਨਾਈ। ਕਿੱਦਾਂ ਬਨਾਈ ਮੰਮਾਂ ਨੇ, ਫੇਰ ਅੰਦਾਜ਼ਾ ਤੇ ਹੋਨੈ?
ਪਾਨੀ ਨੀ ਪਾਂਦੇ।
ਜਿਵੇਂ ਬਨਾਉਦੇ ਈ ਆਪਾਂ ਤੜਕਾ ਲਾਨੇਂ ਆਂ ਪਿਆਜ ਕੱਟ ਕੇ ਜੋ ਵੀ ਸਬਜੀ ਆਪਾਂ ਪੌਣੀ ਵਿੱਚ ਓਨੂੰ ਤੜਕਾ ਲਾ ਕੇ
ਹੂੰ।
ਵਿੱਚ ਸ਼ਿਮਲਾ ਮਿਰਚ ਪਾ ਕੇ
ਕੱਟ ਕੇ ਬਨਾਈ ਏ ਸਾਬਤ ਬਨਾਈ ਏ? ਮੈਂ ਤੇ ਬਣਾਏ ਅੱਜ ਚਾਵਲ।
ਅੱਛਾ ਜੀ।
ਮੈਂ ਬਨਾਏ ਅੱਜ ਚਾਵਲ ਪਿਆਜਾਂ ਵਾਲੇ।
ਹਾਂਜੀ।
ਹਾਂ, ਲੰਬੇ-ਲੰਬੇ ਪਿਆਜ ਕੱਟ ਕੇ ਲੰਬੀ-ਲੰਬੀ ਮਿਰਚਾਂ ਕੱਟ ਕੇ ਨਾਲ ਐ ਥੋੜਾ ਜਿਆ ਅਦਰਕ ਲਸਨ ਦਾ ਪੇਸ਼ਟ ਪਾ ਕੇ, ਤੜਕਾ ਲਾ ਕੇ ਓਨੂੰ ਚੰਗੀ ਤਰਾਂ ਫਰਾਈ ਕਰ
ਓਨੂੰ ਆ ਕਰ ਲੈ ਬਾਰ ਜਾ ਕੇ, ਅੱਛਾ ਜੀ।
ਆ ਜਿਵੇਂ, ਔਰ ਅੱਜ-ਕੱਲ ਫੋਨ ਚਲਾਂਦੇ ਬੱ ਚੇ ਵੜੇ
ਹਾਂਜੀ, ਏ ਤਾਂ ਹੈ ਫੋਨਾਂ ਤੇ ਈ ਐ ਪਰ ਨਈ ਚਲਾਨਾ
ਹਾਂਜੀ, ਨਈ ਚਲਾਨਾ ਚਾਈਦਾ। ਚਲੋ ਏੱਕ ਪਾਸੇ ਵਧੀਆ ਵੀ ਏ, ਏੱਕ ਪਾਸੇ ਖਰਾਬ ਵੀ
ਹਾਂਜੀ ਓਦਾਂ ਤਾਂ ਚਲੋ ਵਧੀਐ। ਹੁਣ ਓਨਲਾਈਨ ਕੰਮ ਆਂਦੇ ਨਾ ਤੇ
ਹਾਂਜੀ-ਹਾਂਜੀ।
ਪੜਾਈ ਵਾਸਤੇ ਤਾਂ ਬੋਹੋਤ ਵਧੀਆ ਓਦਾਂ ਵੀ ਜੇ ਆਪਾਂ ਕੁਛ ਸਿੱਖਨਾ ਹੋਵੇ ਤਾਂ ਬੋਹੋਤ ਵਧੀਆ ਐਯਾ। ਪਰ ਏਦੇ ਨੁਕਸਾਨ ਵੀ ਐ।
ਨੁਕਸਾਨ ਵੀ ਹੈਗੇ ਅੱਜ ਕੱਲ ਜੇੜੇ ਇਸ਼ਟਾ ਆਈਡੀਆਂ ਚੱਲ ਰੇ ਰੀਲਾਂ ਚੱਲਦੀਆਂ ਪਈਆਂ ਏਦੇ ਬੱਚਿਆਂ ਉੱਤੇ ਅਸਰ ਪੈਣਾ ਫਿਰ ਅੱਗੇ ਪੜਾਈ ਤੇ ਜਰਾ ਹੋਰ ਨਾ ਬੋ
ਹਾਂਜੀ।
ਏੱਕ ਪਾਸੇ ਵਧੀਆ ਚਲੋ ਬੱਚਾ ਪੜਾਈ ਕਰ ਲੈਂਦੈ। ਏਦੇ ਵਿੱਚ ਸਾਰੇ ਗੂਗਲ ਵਗੈਰਾ ਕੱਢ ਕੇ ਆਪਣੇ ਪੇਪਰ ਵਗੈਰਾ ਕਰ ਐ ਤੇ ਚਲੋ ਕੋਈ ਚੀਜ ਸਈ ਹੁੰਦੀ ਏ ਪੜਾਈ ਆਸਤੇ।
ਹਾਂਜੀ ਏ ਤਾਂ ਹੈ। ਏਦੇ ਫੇ ਫਾਇਦੇ ਵੀ ਆ ਨੁਕ ਸਾਨ ਵੀ ਆ। ਏ ਹੂਨ ਆਪਾਂ ਤੇ ਹੁੰਦਾ ਆਪਾਂ ਏਦੇ ਤੋਂ ਫੈਦਾ ਲੈਣਾ ਕੇ ਨੁਕਸਾਨ।
ਹਾਂਜੀ ਬੱਚੇ ਦਿੰਦੇ ਨੀ ਫੋਨ ਲਗਾਇਆ ਏ 'ਚ ਆਟੋ ਚੱਲ ਗਿਐ ਬੱਚਿਆਂ ਦੇ, ਗੇਮਾਂ ਚੱਲ ਗੀ ਏ।
ਹਾਂਜੀ ਏ ਤਾਂ ਹੈ। ਬੱਚੇ ਤਾਂ ਛੋਟੇ-ਛੋਟੇ ਬੱਚੇ ਘਰ ਦੇ ਵੀ ਹੁੰਦੇ ਨਾ ਕਈ ਸੌਖਾ ਕੰਮ ਫੜਦੇ ਆ, ਬੱਚਾ ਰੋਂਦਾ ਚੱਕ ਕੇ ਫੋਨ ਫੜਾ ਦਿੰਦੇ ਆ ਫੋਨ ਨਾ ਚੁੱਪ ਹੋ ਜਾਂਦੇ। ਪਰ ਓਨਾਂ ਲਈ ਕਿੰਨਾ ਨੁਕਸਾਨ ਐ, ਏ ਤੇ।
ਬੋਹੋਤ ਜਿਆਦਾ ਓਨਾਂ ਦੀ ਜੜੀ ਮੈਮੋਰੀ ਲੋਜ਼ ਹੋਈ ਜਾਂਦੀ ਏ ਪੜਾਈ 'ਚ ਦਿਮਾਗ ਨਈ ਲੱਗਦਾ ਬੱਚੇ ਦਾ।
ਹਾਂਜੀ।
ਬੱਚਾ ਫੋਨ ਲੈ ਕੇ ਬੈਠਾ ਹੁੰਦਾ ਸਾਰਾ ਦਿਨ ਪੜਾਈ ਕੇੜੇ ਟੈਮ ਤੇ ਕਰਨਾ।
ਹੂੰ, ਤੁਸੀ ਦੱਸੋ ਤੁਆਡੇ ਕਿਵੇਂ?
ਘਰ ਦੇ ਸਾਰੇ ਠੀਕ ਏ। ਹਾਂਜੀ?
ਹਜੇ ਤਾਂ ਨੀ ਕਿਸੇ ਨੂੰ ਏਨੀ ਆਦਤ ਫੋਨ ਦੀ।
ਮੇਰੀ ਗੂੜੀਆਂ ਨੂੰ ਹੈਗੀ ਸੀ, ਬੋਤ ਆਦਤ ਹੈਗੀ ਸੀ ਹੋਨ ਛਡਵਾਈ ਏ ਆਦਤ।
ਅੱਛਾ ਜੀ।
ਓਨੂੰ ਗੇਮ ਦੀ ਬੋਤ ਆਦਤ ਹੈਗੀ ਸੀ, ਗੇਮਸ ਵਗੈਰਾ ਹੋਗੇ। ਚਲੋ ਏਕ ਪਾਸੇ ਉਹ ਅਲ ਅਲਫਾਬੇਟ ਵਗੈਰਾ ਵੀ ਪੜ ਲੈਂਦੀ ਸੀ ਪੜਾਈ ਵੀ ਕਰ ਲੈਂਦੀ ਸੀ।
ਅੱਛਾ, ਕਿਵੇਂ ਛੁਡਵਾਈ ਫੇਰ ਤੁਸੀ ਓਦੀ ਆਦਤ?
ਹਾਂਜੀ-ਹਾਂਜੀ।
ਮੈਂ ਕੇਯਾ, ਕਿਵੇਂ ਛੁਡਵਾਈ ਆਦਤ ਓਦੀ?
ਹਾਂਜੀ। ਹੈਲੋ।
ਬਹੁਤ ਮੁਸ਼ਕਿਲ ਹੋਣਾ ਨਾ।
ਆਵਾਜ਼ ਨੀਂ ਆ ਰੀ ਤਵਾਡੀ, ਹੈਲੋ।
ਆ ਰੀਏ।
ਹਾਂਜੀ-ਹਾਂਜੀ ਆ ਰੀਏ, ਹੈਲੋ।
ਹਾਂ ਹਾਂਜੀ, ਅਵਾਜ਼ ਆ ਰੀਏ?
ਹਾਂਜੀ, ਆਈ
ਹਾਂਜੀ, ਮੈਂ ਕੇਯਾ ਬੱਚੇ ਓਦਾਂ ਜਿਨਾਂ ਨੂੰ ਆਦਤ ਪਈ ਹੁੰਦੀ ਇੰਨੀ ਆਸਾਨੀ ਨਾਲ ਤਾਂ ਨੀ ਛੱਡਦੇ, ਕਿਵੇਂ ਛੱਡਵਾਇਆ ਤੁਸੀਂ?
ਬਸ ਹੁਣ ਛੁੱਟੀਆਂ ਕਰਕੇ ਬੱਚੇ ਫੋਨ ਲੈਕੇ ਬੈਂਦੇ ਨੇ ਜੇ ਸਕੂਲ ਖੋਲਗੇ ਫੇਰ ਤਾਂ ਫੋਨ ਹ ਤਾਂ 'ਚ ਨੀ ਆਣੇ ਏਨਾਂ ਦੇ।
ਹਾਂਜੀ।
ਹਾਂਜੀ।
ਬੱਚੇ ਸਮਾਂ ਬੋਤ ਖ਼ਰਾਬ ਕਰਦੇ ਫੋਨ ਚਲਾ-ਚਲਾ ਕੇ, ਆ ਪਾਂ ਨੂੰ ਜਿੰਨਾ ਹੋਵੇ ਸਮਾਂ ਅਪਨਾ, ਹਾਂਜੀ।
ਆਪਾਂ ਨੂੰ ਜਿੰਨਾ ਹੋਵੇ ਫੋਨ ਤੋਂ ਦੂਰ ਈ ਰੈਣਾ ਚਾਈਏ, ਚਲੋ ਇੰਨਾ ਫੋਨ ਨੀ ਦੇਖਨਾਂ ਚਾਈਏ, ਜੇ ਸਾਡੀ ਆਈਸ 'ਤੇ ਪੂਰੀ ਓ ਪੈਂਦਾ ਏਦਾ
ਹੋਰ ਕਿੰਨੇ ਨੁਕਸਾਨ ਆ ਅੱਖਾਂ ਵੀ ਖ਼ਰਾਬ ਹੁੰਦੀਆਂ ਵਾ, ਸਮਾਂ ਵੀ ਖ਼ਰਾਬ ਹੁੰਦਾ ਆਪਣਾ।
ਖ਼ਰਾਬ ਹੋ ਜਾਂਦੀ, ਬੱਚਿਆਂ ਦੀ।
ਹਾਂਜੀ, ਹੋਰ ਦੱਸੋ ਸਮੇਂ ਦੀ ਕਦਰ ਬਾਰੇ ਕੀ ਵਿਚਾਰ ਆ ਤੁਆਡੇ?
ਹਾਂਜੀ।
ਸਮੇਂ ਦੀ ਕਦਰ।
ਸਮੇਂ ਦੀ ਕਦਰ ਬਸ, ਚੱਲ ਰੀਏ ਵਧੀਆ।
ਹੰਜੀ, ਸਮਾਂ ਕੈਂਦੇ ਆਪਾਂ ਨੂੰ ਮੌਸਮ ਵਧੀਆ, ਠੀਕ ਆ ਨਾ ਬੋਤੀ ਗਰਮੀ ਆ ਨਾ
ਬਾਰਿਸ਼ ਵਗੈਰਾ ਆ ਰੀਐ?
ਨਈ।
ਹੂੰ, ਬਸ ਏ ਥੇ ਤਾਂ ਬੋਤ ਜਾਦਾ ਗਰਮੀ ਏ, ਪਾੜੀ ਇਲਾਕੇ ਪੂਰਾ ਤਪਦਾ ਪੇਆ, ਪੇੜ ਵਗੈਰਾ ਵੀ ਲੋਕੀ ਕੱਟ ਦਿੰਦੇ ਨੇ, ਜਿਨਾਂ ਕਰਕੇ ਹਵਾਵਾਂ ਵੀ ਨੀ ਆਂਦੀ, ਆਕਸੀਜਨ ਵੀ ਨੀ ਮਿਲਦੀ ਬੰਦੇ ਨੂੰ।
ਹਾਂਜੀ, ਏ ਤਾਂ ਹੈ।
ਹਾਂਜੀ। ਹੋਰ ਸੁਨਾਓ, ਤੁਆਡੀ ਰੈਸਿਪੀ ਬੋਤ ਸਵਾਦ ਸੀ ਮੇਰੇ ਮੂੰਹ 'ਚ ਪਾਣੀ ਆ ਗਿਆ।
ਅੱਛਾ ਜੀ।
ਮਿਰਚਾਂ ਬਹੁਤ ਸਵਾਦ ਬਨਾਈ, ਬਹੁਤ ਟੇਸਟ ਲੱਗਾ।
ਹਾਂਜੀ।
ਚਲੋ ਅਸੀ ਟਰਾਏ ਕਰਕੇ ਵੇਖਾਂਗੇ ਬਣਾ ਕੇ।
ਹਾਂਜੀ ਜ਼ਰੂਰ ਕਰਯੋ, ਤੁਸੀ ਦੱਸੋ ਮੈਨੂੰ ਕੋਈ ਰੈਸੀਪੀ‌?
ਮੈਂ ਵੀ ਬਸ ਸੇ ਆ, ਪਾਂ ਸਾਰੀ ਰੈਸਪੀ ਬਣਾ ਲੈਨੇ ਆ। ਸਾਰੀ ਬਨਾ ਲੈਨੀ ਆ। ਚਾਵਲ ਹੋ ਗਏ, ਕੜੀ ਹੋ ਗਈ। ਰਾ ਵੀ ਹੁਣ ਦਾਲ ਬਣਾਵਾਂਗੀ ਮੂੰਗ ਧੋਤੀ, ਮੂੰਗੀ ਧੋਤੀ।
ਹਾਂਜੀ। ਚਲੋ ਠੀਕ ਏ।
ਬਸ ਇਹ ਇੱਕ ਦੋ ਸੀਟੀ ਚ ਹੋ ਜਾਂਦੀ ਏ ਮੂੰਗੀ ਧੋਤ।
ਅੱਛਾ ਜੀ।
ਹੈਲੋ।
ਹਾਂਜੀ। ਅਵਾਜ਼ ਆ ਰੀ ਯਾ।
ਹਾਂਜੀ ਅ, ਆ ਰੀ ਐ।
ਹੈਲੋ।